ਹਮ ਹਮ
ਹਮ
ਹੈਲੋ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
ਹ ਆਵਾਜ਼ ਆ ਰਹੀ ਹੈ ਸੀ
ਬ
ਹੈਲੋ
ਹਾਂਜੀ ਹੈਲੋ ਆਵਾਜ਼ ਆ ਰਹੀ ਹੈ ਮੈਡਮ ਹਾਂਜੀ ਬਹੁਤ ਦੇਰਾਲਾਤ ਮੈਡਮ ਤੁਸੀਂ ਬੋਲਦੇਿਆਂ ਨੇ ਸਤਿ ਸ੍ਰੀ ਅਕਾਲ ਜੀ
ਅਰੇ ਉਹ ਮੈਂ ਉਹ ਨਾ ਨੈਟ ਦੀ ਪ੍ਰੋਬਲਮ ਹੋਈ ਜਾਂਦੀ ਸੀ ਕੋਈ ਹਾਂਜੀ ਹਾਂਜੀ ਹੋਰ ਚੀਜ਼ ਹਾਂਜੀ ਹਾਂਜੀ ਠੀਕ ਹੈ ਸਾਰੇ ਤੁਸੀਂ ਕੁਛ ਨੀ ਬਸ ਫੋਨ ਤੇ ਹੀ ਲੱਗੀ ਪਈ ਸੀੀ ਸੋਸ਼ਲ ਮੀਡੀਆ ਚਲਾ ਰੱਖਿਆ ਸੀ ਤੁਸੀਂ ਸੋਸ਼ਲ ਮੀਡੀਆ ਹਾਂਜੀ ਫਿਰ ਹੋਰ ਕੀ ਕਰੀਏ ਬੰਦਾ ਕਰੇ ਸਾਰਾ ਟਾਈਮ ਹਨਾ
ਹਾਂ ਇਹ ਤਾਂ ਹੈ ਪਰ ਮੈ ਤੁਹਾਨੂੰ ਨੀ ਲੱਗਦਾ ਵੀ ਸੋਸ਼ਲ ਮੀਡੀਆ ਜ਼ਿਆਦਾ ਯੂਜ ਕਰਨਾ ਵੀ ਹਾਨੀਕਾਰਕ ਰਹਿੰਦਾ
ਸ ਹਾਂ ਇਹ ਤਾਂ ਸਹੀ ਹੈ ਪਰ ਨਹੀਂ ਇੰਨਾ ਜ਼ਿਆਦਾ ਨਹੀਂ ਵੇਖਦੀ ਜਦੋਂ ਥੋੜ੍ਹਾ ਬਹੁਤ ਟਾਈਮ ਹੁੰਦਾ ਨਾ ਵੇਖ ਲੈਂਦੀ ਮੋਬਾਇਲ ਪਰ, ਮੈਂ ਜਿਆਦਾ ਮੋਬਾਇਲ ਚ ਕਥਾ ਕੁਥਾ ਜਿਆਦਾ ਸੁਣਦੀ ਹ।
ਨਹੀਂ ਇਹ ਨਾ, ਮੈਮ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਸੋਸ਼ਲ ਮੀਡੀਆ ਜਿਹੜਾ ਹੈ ਨਾ ਚਲੋ ਜ਼ਰੂਰੀ ਵੀ ਹੋ ਗਿਆ। ਬਈ ਚਲੋ ਆਪਾਂ ਚਲਾਉਂਦੇ ਹਾਂ। ਬੜੀਆਂ ਸਾਰੀਆਂ ਆਪਾਂ ਆ ਗਈਆਂ ਬੜਾ ਕੁਛ ਹੈਗਾ ਸੋ ਸ਼ੋਸ਼ਲ ਮੀਡੀਆ 'ਤੇ ਅਤੇ ਜ਼ਰੂਰੀ ਵੀ ਹੈਗਾ ਹੈ। ਚਲੋ, ਅੱਜ ਦੇ ਟਾਈਮ 'ਤੇ ਚਲਾਉਣਾ ਪਰ ਇਹ ਹੈ, ਵੀ ਲੋੜ ਤੋਂ ਵੱਧ ਚਲਾਉਣਾ ਵੀ ਇਹ ਨਾ ਬੜਾ ਹਾਨੀਕਾਰਕ ਰਹਿੰਦਾ ਹੈ ਨਾ
ਹਾਂਜੀ- ਹਾਂਜੀ- ਹਾਂਜੀ ਤੁਹਾਡੀ ਗੱਲ ਸਹੀ ਹੈ ਜੀ।
ਹਾਂ ਤੇ ਅੱਜ ਦੇ ਟਾਈਮ ਚ ਤਾਂ ਕੀ ਹੈ, ਚਲੋ ਜਦੋਂ ਸੋਸ਼ਲ ਮੀਡੀਆ ਚੱਲਿਆ ਸੀਗਾ ਉਦੋਂ ਕੀ ਸੀਗਾ ਵੀ ਚਲੋ ਇਹਦੇ ' ਨਾ ਲਿਮਟਡ ਚੀਜ਼ਾਂ ਸੀਗੀਆਂ ਤੇ ਲਿਮਟਡ ਜਿਹਾ ਸਾਰਾ ਕੁਛ ਸਿਸਟਮ ਚੱਲਦਾ ਹੁੰਦਾ ਸੀਗਾ ਹੁਣ ਤਾਂ ਇਹ, ਉਹ ਇਹਨੇ ਇੰਨੇ- ਇੰਨੇ ਕੁ ਆਪਣੇ ਪੇਰ ਪਸਾਰ ਲਏ ਬਈ, ਇਹਨੂੰ ਨਾ ਸਮੇਟਣਾ ਬੜਾ ਔਖਾ ਹੈ।
ਹਾਂਜੀ, ਤੁਹਾਡੀ ਗੱਲ ਸਹੀ ਹੈ ਜੀ, ਹੁਣ ਤਾਂ ਸਾਰਾ ਕੰਮ ਫੋਨਾ ਤੇ ਹੀ ਹੋਣਾ ਸੋਸ਼ਲ ਮੀਡੀਆ ਤੇ
ਹਾਂ ਇਹ ਹੈ, ਨਾ ਹਾਂ, ਸੋਸ਼ਲ ਮੀਡੀਆ ਦੇ ਟਰੈਂਡ ਚੱਲਦੇ ਨੇ ਅੱਜ ਕੱਲ੍ਹ ਪਤਾ ਕੀ ਹੈ ਵੀ ਸੋਸ਼ ਸੋਸ਼ਲ ਮੀਡੀਆ ਚ ਚਲੋ ਵਧੀਆ ਹੈ, ਵੀ ਚਲਾਉਣਾ ਚਾਹੀਦਾ ਪਰ ਆਪਾਂ ਨਾ ਅੱਜ ਦੇ ਟਾਈਮ 'ਚ ਸੋਸ਼ਲ ਮੀਡੀਆ ਨੂੰ, ਪਰਿਵਾਰ ਦੇ ਵਿੱਚ ਬੈਠ ਕੇ ਕਦਮ ਨਹੀਂ ਚਲਾ ਸਕਦੇ, ਬਈ ਪਤਾ ਨਹੀਂ ਸੋਸ਼ਲ ਮੀਡੀਆ ਤੇ ਚਲਦੇ ਚਲਦੇ ਕੀ ਜਾਂਦਾ ਅੱਜ ਕੱਲ੍ਹ ਜਿਵੇਂ, ਆਪਾਂ ਦੇਖਦੇ ਹਾਂ ਵੀ ਰੀਲਸ ਵਗੈਰਾ ਚੱਲਦੀਆਂ ਨੇ ਹਨ ਨਾ ਤੇ ਹਾਂ, ਤੇ ਇਹ ਇਹਦਾ ਕੀ ਹੈ ਵੀ ਆਪਾਂ ਜਦੋਂ ਚਲੋ ਸਕਰੋਲ ਕਰੀ ਜਾਂਦੇ ਆ, ਕਰੀ ਜਾਂਦੇ ਆ, ਕਰੀ ਜਾਂਦੇ ਆ ਨਾ ਪੇਜ ਨੂੰ ਉੱਤੇ, ਉੱਤੇ ਨੂੰ ਟਪਏ ਜਾਂਦੇ ਹੁੰਦੇ ਆ ਹਨਾ ਹੁਣ ਪਤਾ ਹੀ ਨਹੀਂੀ ਲੱਗਦਾ ਵੀ ਕਦੋਂ ਕਿਹੜੀ ਰੀਲ ਕਿਵੇਂ ਆ ਜਾਵੇ ਅ ਹਾਂ
ਹਾਂਜੀ -ਹਾਂਜੀ ਤੁਹਾਡੀ ਗੱਲ ਸਹੀ ਹੈ, ਫੇਸਬੁੱਕ ਤੋਂ ਦੇਖੋ-, ਹਾਂਜੀ ਫੇਸਬੁੱਕ ਤੋਂ ਦੇਖੋ, ਵੇਖਣ ਦੀ ਚੀਜ਼ ਹੈ ਹੀ ਨ ਬਹੁਤ ਬੁਰਾ ਹਾਲ ਫੇਸਬੁੱਕ ਦਾਤਾ।
ਜਾਂ ਜੇ ਆਪਾਂ ਕੋਈ ਵੀ ਐਪ ਨੂੰ ਕਹਿ ਸਕਦੇ ਹਾਂ, ਸ ਸੋਸ਼ਲ ਮੀਡੀਆ ਜਿਹੜਾ ਵੀ ਇਹ ਬ ਇਹ ਨਾ ਵੀ ਇਹਿੰਦੇ -ਇਹਿੰਦੇ ਨਾ ਦੋ ਪੱਕ ਹੈਗੇ ਨੇ ਜਿਵੇਂ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਨਾ ਉਸੇ ਤਰ੍ਹਾਂ ਇਹਦੇ ਵੀ ਦੋ ਪਹਿਲੂ ਹੀ ਨੇ, ਇਹਦੇ ਚ ਵਧੀਆ- ਵਧੀਆ ਵੀ ਬਹੁਤ ਕੁੱਛ ਹੈਗਾ, ਤੇ ਘਟੀਆ ਵੀ ਬਹੁਤ ਕੁਛ ਹੈਗਾ, ਪਰ ਅੱਜ ਦੇ ਟਾਈਮ ਚ ਕੀ ਹੈ ਵੀ ਇਹ ਦੋਵੇਂ ਪਹਿਲੂ ਇਕੱਠੇ ਮਿਲ ਗਏ ਨੇ ਹਨਾ ਬਈ, ਚਲਾਉਂਦੇ- ਚਲਾਉਂਦੇ ਜੇ ਆਪਾਂ ਵਧੀਆ ਕੁੱਛ ਦੇਖ ਰਹੇ ਹਾਂ ਦੇਖ ਦੇ ਰਿ ਦੇਖ ਰਿਹਾ ਸਕਰੋਲ ਕਰੀ ਜਾਂਦੇ ਆ, ਕਰੀ ਜਾਂਦੇ ਆ, ਪੇਜ ਨੂੰ ਤੇ ਪਤਾ ਹੀ ਨਹੀਂੀ ਲੱਗਦਾ ਬਈ ਕਦੋਂ ਕਦੋਂ ਕੀ ਕੰਟੈਂਟ ਆ ਜਾਵੇ ਨਾ, ਕਈ ਵਾਰੀ ਤਾਂ ਕੀ ਹੁੰਦਾ ਵੀ ਅਠਾਰਾਂ ਪਲਸ ਵਾਲਾ ਕੰਟੈਂਟ ਆ ਜਾਂਦਾ ਨਾ, ਅਠਾਰਾਂ ਸਾਲ ਤੋਂ ਵੱਧ ਵਾਲਾ ਕੰਟੈਂਟ ਹ
ਹਾਂਜੀ- ਹਾਂਜੀ ਤੁਹਾਡੀ ਗੱਲ ਸਹੀ ਹੈ ਜੀ
ਹਾਂ, ਇੰਨਦ ਇਨ ਦੇ ਨਾਲ ਕੀ ਹੈ ਸੋਸ਼ਲ ਮੀਡੀਆ ਲਿਮਿਟ 'ਚ ਚਲਾਉਣਾ ਤਾਂ ਫਿਰ ਵੀ ਠੀਕ ਸੀਗਾ ਪਰ ਜਦੋਂ ਆਪਾਂ ਹੁਣ, ਬਹੁਤ ਵੱਧ ਚਲਾ ਰਿਹਾ ਇਹਨੂੰਦੇ ਦੇ ਟਰੈਂਡ ਤੇ ਰਹਿਣ ਵਾਸਤੇ ਕੀ ਕੁਛ ਕਰ ਰਹੇਾ ਤੇ ਇਹ ਖ਼ਰਾਬ ਕਰਦਾ ਹੈ, ਆਪਣੇ ਕਲਚਰ ਨੂੰ ਵੀ, ਆਪਣੇ ਜਿਹੜਾ ਸੱਭਿਆਚਾਰ ਹੈ, ਉਹਨੂੰ ਵੀ ਖ਼ਰਾਬ ਕਰਦਾ ਹੈ।
ਹਾਂ, ਹਾਂਜੀ -ਹਾਂਜੀ ਤੁਹਾਡੀ ਗੱਲ ਸਹੀ ਹੈ ਜੀ
ਹਾਂਜੀ। ਤੇਹ ਤੁਸੀਂ ਤੁਂ ਤੁਸੀਂ ਵੀ ਦੇਖਿਆ ਹੋਣਾ ਨਾ, ਕਈ ਵਾਰੀ ਜਦੋਂ ਆਪਾਂ ਰੀਲਸ ਵਗੈਰਾ ਦੇਖਦੇ ਹੁੰਦੇ ਆ ਨਾ, ਜਿਹੜੀਆਂ ਰੀਲਾਂ ਵਗੈਰਾ ਚੱਲਦੀਆਂ ਨੇ ਇਹਦੇ 'ਚ ਅੱਜ ਕੱਲ੍ਹ ਤੁਸੀਂ ਦੇਖਿ ਹੋਣੇ ਨਾ, ਕਿਹੜੇ ਵੱਖਰੇ- ਵੱਖਰੇ ਤਰ੍ਹਾਂ ਦੇ ਕੱਪੜੇ ਪਾਉਂਦੇ ਨੇ ਨਾ ਮਤਲਬ ਘੱਟ ਤੋਂ ਘੱਟ ਕੱਪੜੇ ਪਾਏ ਜਾਂਦੇ ਨੇ, ਰੀਲਾਂ ਦੇ ਵਿੱਚ ਟ ਇਹ -ਇਹ ਕੀ ਹੈ ਵੀ ਅਸੀਂ ਅ ਮਤਲਬ ਸੋਸ਼ਲ ਮੀਡੀਆ ਤੇ ਉਹ ਕਹਿੰਦੇ ਨੇ ਨਾ, ਵੀ ਸਟਾਰ ਬਣ ਜਾਏਾ ਇਸੇ ਕਰਕੇ
ਹਾਂਜੀ -ਹਾਂਜੀ ਦੇਖੋ ਸੋਸ਼ਲ ਮੀਡੀਆ ਨੂੰ ਲੋਕਾਂ, ਹਾਂਜੀ ਬੋਲ ਦੱਸ, ਦੱਸੋ-ਦੱਸੋ ਇੱਕ ਵਾਰ ਦ ਤੁਸੀ ਦੱਸੋ
ਇਹ ਨਾ ਵੀ ਸੋਸ਼ਲ ਮੀਡੀਆ ਹੁਣ ਤਾਂ ਮੈਨੂੰ ਤਾਂ ਇਹ ਲੱਗਦਾ ਵੀ ਬੱਚ ਬੱਚਿਆਂ ਦੀ ਪਹੁੰਚ ਤੋਂ ਤਾਂ ਹੁਣ ਦੂਰ ਹੀ ਰੱਖਣਾ ਚਾਹੀਦਾ ਹੈ ਅੱਜ ਦੇ ਟਾਈਮ ਚ ਬੀ ਅੱਜ ਕੀ ਹੈ ਜਦੋਂ ਆਪਾਂ ਕਰੇ ਬੱ ਚੇ ਹੁੰਦੇ ਨੇ ਛੋਟੇ ਜਿਵੇਂ ਜਦੋਂ ਤੰਗ ਕਰਦੇ ਨੇ ਜਾਂ ਆਪਾਂ ਕੀ ਇਹ ਫੋਨ ਫੜਾ ਦੇਦਾ ਉਹ ਨੂੰ ਹਨਾ ਬਈ ਚਲੋ ਤੂੰ ਤੂੰ ਏਫ ਫ਼ੋਨ ਦੇਖ ਤੂੰ ਮੈਨੂੰ ਕੰਮ ਕਰਨ ਦੇ ਜਾਂ ਤੂੰ ਮੈਨੂੰ ਤੰਗ ਨਾ ਕਰ ਨਾ ਇਸੇ ਕਰਕੇ ਘਰੇ ਮਾਪੇ ਨੂੰ ਫੋਨ ਪੜਾ ਦਿੰਦੇ ਨੇ ਇਹ ਮੈਨੂੰ ਤਾਂ ਜੀ ਸਿਸਟਮ ਚੰਗਾ ਲੱਗਿਆ ਨੀਗਾ, ਬਈ ਪਤਾ ਨੀ ਕਿਹੜਾ ਕੰਟੈਂਟ ਕਦੋਂ ਬੱਚੇ ਦੇ ਅੱਗੇ ਆ ਜਾਵੇ ਤੇ ਜਦੋਂ ਉਹ ਜਿਹੜਾ ਆਪਾਂ ਕਹਿ ਦਿੰਦੇ ਹਾਂ ਅਸ਼ਲੀਲ ਕੰਟੈਂਟ ਆ ਜਾਵੇ, ਤੇ ਬੱਚੇ ਅੱ ਤੇ ਨਾ ਉਹ ਬੱਚੇ ਤੇ ਮਾੜਾ ਪ੍ਰਭਾਵ ਪਾਉਂਦਾ ਹਨਾ
ਹਾਂਜੀ-ਹਾਂਜੀ-ਹਾਂਜੀ
ਤੇ ਮੈਂ ਤਾਂ ਇਹ ਕਹਿੰਦਾ ਜੀ ਵੀ ਬੱਚਿਆਂ ਨੂੰ, ਬੱਚਿਆਂ ਨੂੰ ਦੂਰ ਰੱਖਣਾ ਚਾਹੀਦਾ ਸੋਸ਼ਲ ਮੀਡੀਆ ਤੋਂ ਜਿੰਨਾ ਹੋ ਸਕੇ, ਆਹ ਇੱਕ ਟਾਈਮ ਤੋਂ ਬਾਅਦ ਪਤਾਏ ਜਿਵੇਂ ਚਲੋ ਇੱਕ ਟਾਈਮ ਤੋਂ ਬਾਅਦ ਇੱਕ ਏਜ ਹੋ ਗਈ ਬੱਚੇ ਦੀ ਨਾ ਉਮਰ ਤੋਂ ਬਾਅਦ ਤਾਂ ਚਲੋ ਫੇਰ ਵੀ ਬੱਚਾ ਚਲਾਉਂਦਾ ਚੰਗਾ ਲੱਗੇ। ਤੇ ਹਾਂ। ਤੇ ਜੇ ਬੱਚਿਆਂ ਨੂੰ ਦਿੱਤਾ ਵੀ ਜਾਵੇ ਜੇ ਮੋਬਾਇਲ ਦਿੱਤਾ ਜਾਵੇ ਤਾਂ ਉਹਦੇ ਜ ਨਾ ਮਾਪਿਆਂ ਦਾ ਪੂਰਾ ਕੰਟਰੋਲ ਰਹਿਣਾ ਚਾਹੀਦਾ ਹੈ ਵੀ ਬੱਚਾ ਕੀ ਦੇਖ ਰਿਹਾ ਕਦੋਂ ਦੇਖ ਰਿਹਾ ਕਿਵੇਂ ਦੇਖ ਰਿਹਾ ਹਨਾ। ਬਈ ਕਈ ਵਾਰੀ ਕੀ ਹੁੰਦੇ ਨੇ ਮਾਪੇ ਬਸ ਫੋਨ ਦੇ ਕੇ ਤੇ ਆਪਣੇ ਕੰਮ ਲੱਗ ਜਾਂਦੇ ਨੇ ਮੁ ੜ ਕੇ ਸੰਭਾਲਦੇ ਨੀ ਬੱਚੇ ਨੂੰ ਵੀ ਕੀ-ਕੀ ਦੇਖ ਰਿਹਾ ਬੱਚਾ ਫੋਨ ਤੇ ਤੇ ਉਹ ਵੀ ਕੰਮ ਗਲਤ ਹੈ ਵੀ ਮਾਪਿਆਂ ਨੂੰ ਸੰਭਾਲਦੇ ਰਹਿਣਾ ਚਾਹੀਦਾ ਵੀ ਕੀ ਚੱਲ ਰਿਹਾ ਬੱਚਾ-ਬੱਚਾ ਸਾਡਾ ਕੀ ਦੇਖ ਰਿਹਾ ਅੱਜ-ਕੱਲ੍ਹ ਤਾਂ ਨਾ ਕਈ ਐਪਲੀਕੇਸ਼ਨ ਵੀ ਆ ਗਈਆਂ ਐਪ ਵੀ ਆ ਗਈਆਂ ਬਹੁਤ ਸਾਰੀਆਂ। ਜਿਹੜੀਆਂ ਆਪਾਂ ਦੇਖਦੇ ਹਾਂ ਵੀ ਜਿਦੇ ਤੋਂ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਬੱਚਾ ਸਾਡਾ ਕੀ ਦੇਖ ਰਿਹਾ ਕਦੋਂ ਦੇਖ ਰਿਹਾ ਤੇ ਕਿੰਨੇ ਟਾਈਮ ਮੋਬਾਇਲ ਚਲਾਂਦਾ ਸਾਡਾ ਨਾ। ਤੇ ਉਹ ਵੀ ਮਾਪਿਆਂ ਨੂੰ ਨਾ ਫੋਨ ਤੇ ਕੰਟੈਕਟ ਕੋਟੈਕਟ ਕਰਕੇ ਰੱਖਣਾ ਚਾਹੀਦਾ ਉਹਨਾਂ ਦਾ ਤਾਂ ਜੋ ਬੱਚੇ ਤੇ ਪੂਰੀ ਨਿਗਰਾਨੀ ਬਣੀ ਰਹੇ ਮਾਪਿਆਂ ਦੀ।
ਤੁਹਾਡੀ ਗੱਲ ਸਹੀ ਹੈ ਪਰ ਦੇਖ ਦਾ ਮੁੱਲ ਹੈ ਨਾ ਇਹ ਜੇ ਆਪਾਂ ਨੂੰ ਕੋਈ ਕੰਮ ਕਰਨਾ ਹੁੰਦਾ ਹੈ। ਬੱਚਾ ਰੋਂਦਾ ਹੈ ਤੇ ਬੱਚੇ ਨੂੰ ਫੱਟ ਦੇਦੇ ਮਾਂ ਪਿਓ ਬੱਚੇ ਨੂੰ ਮੋਬਾਇਲ ਫੜਾ ਦਿੰਦੇ ਹੈ ਹਨਾ। ਤੇ ਫੇਰ ਬੱਚੇ ਨੂੰ ਤਾਂ ਫਿਰ ਉਹ ਆਦਤਾਂ ਲੱਗਣੀਆਂ ਨਾ ਹਾਂ ਅਸੀਂ ਇਹੀ ਵੇ ਕਿੱਧਰ ਹੀ ਜਾਂਦੇ ਆ ਨਾ ਹਾਂਜੀ।
ਹਾਂਜੀ ਬੋਲੋ ਕੀ ਕਹਿ ਰਹੇ ਸੀਗੇ।
ਹਾਂ ਕਿਉਂਕਿ ਅਸੀਂ ਜਿੱਧਰ ਵੀ ਜਾਂਦੇ ਹਾਂ ਨਾ ਦੇਖੋ ਇਹੀ ਦੇਖਦੇ ਹਾਂ ਮਾਂ ਪਿਓ ਪਿਓ ਕਿੱਧਰ ਕੰਮ ਲੱਗਿਆ ਮਾਂ ਕਿੱਧਰੀ ਲੱਗੀ ਹੈ ਬੱਚੇ ਕੋਲ ਮੋਬਾਇਲ ਹੁੰਦਾ। ਉਹਨਾਂ ਦਾ ਅੱਜ-ਕੱਲ੍ਹ ਮਾਂ ਪਿਓ ਕੋ ਬੱਚੋ-ਬੱਚੋ ਲੀਏ ਟਾਈਮ ਨੀ ਹੁੰਦਾ ਹਨਾ। ਉਹ ਦੇਖਦੇ ਆ ਬਸ
ਤੇ ਇਹ ਉਹੀ ਹੈ ਨਾ ਵੀ ਬੱਚ ਬੱਚਿਆਂ ਵਾਸਤੇ ਮਾਪਿਆਂ ਨੂੰ ਟਾਈਮ ਕੱਢਣਾ ਚਾਹੀਦਾ ਹੈ ਬੱਚਿਆਂ ਨੂੰ ਨਾ ਅ ਇਹ ਮੋਬਾਈਲ ਵਾਲੀਆਂ ਐਕਟੀਵਿਟੀਆਂ ਨਹੀਂ ਕਰਵਾਉਣੀਆਂ ਚਾਹੀਦੀਆਂ ਮੋਬਾਇਲ ਵਾਲੇ ਜਿਹੜੇ ਹੁੰਦੇ ਨੇ ਨਾ ਕੰਮ ਨਹੀਂ ਕਰਾਉਣੇ ਚਾਹੀਦੇ। ਬੱਚਿਆਂ ਨੂੰ ਬਾਹਰ ਖੇਡ ਦੇ ਮੈਦਾਨ 'ਚ ਜਾ ਲੈ ਕੇ ਜਾਓ। ਠੀਕ ਹੈ ਨਾ ਬਾਹਰ ਖਿਡਾਓ ਉਹਨਾਂ ਨੂੰ ਕੀ ਹੈ ਵੀ ਸਰੀਰਕ ਤੰਦਰੁਸਤੀ ਬੱਚਿਆਂ 'ਚ ਲਿਆਉਣ ਵਾਸਤੇ ਉਹਨਾਂ ਨੂੰ ਸ਼ਰੀਰ ਐਕਟੀਵਿਟੀਆਂ ਕਰਵਾਉਣੀਆਂ ਚਾਹੀਦੀਆਂ ਹੈਨਾ। ਕਸਰਤਾਂ ਕਰਵਾਉਣੀਆਂ ਚਾਹੀਦੀਆਂ ਨੇ ਬਾਹਰ ਖੇਡਣ-ਖੇਡਣ ਆਸਤੇ ਲੈ ਕੇ ਜਾਣਾ ਚਾਹੀਦਾ। ਹਾਂ ਜਿਹੜੀਆਂ ਮੈਦਾਨ 'ਚ ਗੇਮਾਂ ਖੇਡੀਆਂ ਜਾਂਦੀਆਂ ਨੇ ਉਹ-ਉਹ ਖਿਡਾਉਣੀਆਂ ਚਾਹੀਦੀਆਂ ਨੇ। ਹਾਂ ਉਹ ਹਾਂ ਉਹੀ ਹੈ ਨਾ ਹਾਂ ਬੱਚਿਆਂ ਨੂੰ ਅੱਜ-ਕੱਲ ਤਾਂ ਅੱਜ-ਕੱਲ੍ਹ 'ਚ ਕੀ ਹੈ ਮਿੱਟੀ-ਮਿੱਟੀ, ਮਿੱਟੀ-ਮਿੱਟੀ ਲੱਗਣ ਦਿੰਦੇ ਬੱਚੇ ਨੂੰ ਨਾ। ਪਰ ਬੱਚਿਆਂ ਨੂੰ ਖੇਡ ਦੇ ਮੈਦਾਨ 'ਚ ਲਿਜਾਣਾ ਚਾਹੀਦਾ ਨਾ ਕਿ ਉਹਨਾਂ ਨੂੰ ਹਾਂ ਨਾ ਕਿ ਉਹਨਾਂ ਨੂੰ ਇਨਡੋਰ ਗੇਮਸ ਖਿਲਾਉਣ ਇੰਝ ਕਹਿੰਦੇ ਜੇੜੀਆਂ-ਜੇੜੀਆ ਅੰਦਰ ਬੈਠ ਕੇ ਖੇਡੀਆਂ ਜਾਂਦੀਆਂ ਨੇ ਜਿਵੇਂ- ਜਿਵੇਂ ਮੋਬਾਈਲ ਤੇ ਗੇਮਜ਼ ਹੋ ਗੀਆਂ। ਜਾਂ ਜਿਹੜੀਆਂ ਆਪਾਂ ਕਹਿ ਦਿੰਦੇ ਹਾਂ ਵੀ ਅੰਦਰ ਹੀ ਅੰਦਰ ਬੈਠ ਕੇ ਖੇਡੀਆਂ ਜਾਂਦੀਆਂ ਨੇ ਉਹ ਗੇਮਸ ਤੋਂ ਬੱਚਿਆਂ ਨੂ ਬਾਰ ਕੱਢਨਾ ਚਾਹੀਦਾ ਤੇ ਸ਼ਰੀਰਕ ਤੰਦਰੁਸਤੀ ਲਈ ਓਨਾਂ ਨੂ ਖੇਡ ਦੇ ਮੇਜ਼ਾਨ 'ਚ ਲੈ, ਲਿਜਾਣਾ ਚਾਹੀਦਾ ਬੱਚਿਆਂ ਨੂੰ
ਹਾਂ ਕਿਉਂਕਿ ਮਿੱਟੀ ਵੀ ਬੋਤ ਜਰੂਰੀ ਏ ਬੱਚਿਆਂ ਲਈਏ ਅਪਣੇ ਨੂੰਆਂ ਲਈਏ। ਮਿੱਟੀ 'ਚ ਬੱਚੇ ਨੂ, ਖੇਡਣ ਦੇਓ, ਪਰ ਓ ਚੀਜ ਤਾਂ ਅਜ ਕਲ ਤਾਂ ਮਿੱਟੀਆਂ ਖਤਮੈ ਮਿੱਟੀ ਤਾਂ ਰਈ ਨੀ ਪਿੰਡਾਂ 'ਚ ਤਾਂ ਫਿਰ ਹੈਗੀ ਸਹਿਰਾਂ 'ਚ ਦੇਖੋ ਬਾਜਾਰ ਦੇ ਮੋਲ 'ਚ ਦੇਖੋ ਮਿੱਟੀ ਹੈ ਈ ਨੀ ਹੈਨਾ।
ਇਹ ਤਾਂ ਹੈਈ ਜੀ ਨਈ ਪਰ ਮੈਂ ਕਈ ਮਾਪੇ ਇਹੋ ਜੇ ਵੀ ਦੇਖੇ ਨੇ ਜੀ ਮੈਂ ਕਈ ਮਾਪੇ ਇਹੋ ਜੇ ਵੀ ਦੇਖੇ ਨੇ ਜਿਹੜੇ ਅਪਣੇ ਬੱਚੇ ਨੂੰ ਮਿੱਟੀ ਵਿਚ ਮਿੱਟੀ 'ਚ ਖਿਡਾਣ ਆਸਤੇ ਘਰੇ ਸਪੇਸ਼ਲ ਬੱਚਿਆਂ ਆਸਤੇ ਮਿੱਟੀ ਦਾ ਪ੍ਰਬੰਧ ਕਰਕੇ ਦੇੰਦੇ ਨੇ ਬਈ ਜਦੋਂ ਬੱਚਾ ਛੋਟਾ ਤਾਂ ਹੈ ਜੇ ਓ ਮਿੱਟੀ ਇਚ ਖੇਡੇਗਾ ਤੇ ਓਂਦੇ ਜਿਵੇਂ ਕੈਂਦੇ ਨੇ ਨਾ ਆਪਾਂ ਸਰੀਰ ਦੇ ਬਾ, ਅੰਗ ਹੈਗੇ ਨੇ ਜੇੜੇ ਓ ਤੇ ਮੈਂ ਦੇਖੇ ਨੇ, ਇਓ ਜੇ ਮਾਪੇ ਵੀ ਜੇੜੇ ਘਰੇ ਸਪੈਸ਼ਲ ਬੱਚਿਆਂ ਆਸਤੇ, ਮਿੱਟੀ ਪਵਾ ਕੇ ਦਿੰਦੇ ਨੇ ਬੀ ਬੱਚਾ ਸਾਡਾ ਮਿੱਟੀ ਇਚ ਖੇਡੇ, ਹਣਾ।
ਹਾਂਜੀ, ਹਾਂਜੀ, ਹਾਂਜੀ ਤੁਆਡੀ ਗੱਲ ਸੀ, ਹਾਂਜੀ ਮੇਰੇ ਭਾਣਜੇ ਦੀ ਬਹੁੂ ਹੈਗੀ, ਓਦਾ ਨਾਮ ਪਰਮਾ ਏ, ਓ ਅਪਣੇ ਬੱਚਿਆਂ ਨੂੰ ਮਿੱਟੀ ਇਚ ਰੱਖਦੀ ਐ ਓ ਕਹਿੰਦੀ ਮਾਸੀ ਬੱਚਿਆਂ ਦੇ ਮਿੱਟੀ 'ਚ ਹੱਥ ਜਾਣਗੇ ਮਿੱਟੀ ਨੂਆਂ 'ਚ ਜਾਣਗੀ। ਤੇ ਕਹਿੰਦੇ ਬੱਚੇ ਸਈ ਰਹਿੰਦੇ ਐ ਓਦੇ ਬੱਚੇ ਸਾਰਾ ਦਿਨ ਮਿੱਟੀ ਇਚ ਖੇਡਦੇ ਐ।
ਓ ਤਾਂ ਹੈਈ ਨਾ ਵੀ ਜੇ ਆਪਾਂ ਅਜ ਬੱਚੇ ਨੂੰ ਮਿੱਟੀ ਨੀ ਲਗਨ ਦੇਂਦੇ ਨਾ ਓੰਦਾ ਸ਼ਰੀਰ ਤੰਦਰੁਸਤ ਨੀ ਬਨਦਾ, ਓ ਮਿੱਟੀ ਨਾਲ ਜੁੜਦਾ ਨੀਗਾ ਨਾਂ, ਤੇ ਫੇਰ ਆਪਾਂ ਕੈ ਦੇਨੇ ਆਂ ਵੀ ਸਾਡੇ ਬੱਚੇ ਨੂ ਤਾਂ ਨਾ ਬੜੀ ਜਲਦੀ ਤੇ ਨਿਮੋਨੀਆ ਹੋ ਗਿਆ ਜਾ ਕੁਛ ਹੋਰ ਹੋ ਗਿਆ ਨਾ ਬੜੀਆਂ, ਬੜੀ ਜਲਦੀ ਬਿਮਾਰੀਆਂ ਫੜਦੀਆਂ ਨੇ ਸਾਡੇ ਬੱਚੇ ਨੂੰ ਏਂਦੇ ਇਚ ਮਿੱਟੀ ਦਾ ਬੜਾ, ਬੜਾ ਯੋਗਦਾਨ ਰੈਂਦੈ ਵੀ, ਜੇ ਬੱਚਾ ਮਿੱਟੀ ਚ ਖੇਡਦੈ ਓਨੂ ਬਿਮਾਰੀਆਂ ਨਾਲ ਲੜਨ ਦੀ ਸਮਤਾ ਵੀ ਬੱਚੇ ਦੀ ਵੱਧਦੀ ਏ।
ਹਾਂਜੀ, ਹਾਂਜੀ ਤੇ ਸਈ ਏ ਤੂਆਡੀ ਗੱਲ ਮਿੱਟੀ ਇਚ ਬਾਅ ਕੇ ਦੇਣਾ ਚਾਈਦਾ ਬੱਚੇ ਨੂੰ।
ਹਾਂਜੀ, ਹੋਰ ਜੀ ਮੈਮ ਠੀਕੋ ਤੂਸੀ?
ਹਾਂਜੀ, ਬੋਤ ਚੰਗਾ ਲਗਿਆ ਤੁਆਡੇ ਨਾਲ ਗਾਲ ਕਰਕੇ, ਬੋਤ।
ਵਧੀਆ ਲਗਿਆ ਜੀ।
ਹਾਂਜੀ।
ਨਈ, ਨਈ ਬਸ ਮੈਂ ਏਸੇ ਕੈਂਦੀ ਚੰਗ ਬੋਤ ਚੰਗਾ ਲੱਗਿਆ ਸੀ, ਤੁਆਡੇ ਨਾਲ ਗੱਲ ਕਰਕੇ, ਵੀ ਜੇੜੀ ਬਾਤ ਹਾਂਜੀ, ਹਾਂਜੀ, ਹਾਂਜੀ। ਹਾਂਜੀ।
ਠੀਕੇ ਜੀ ਮੈਡਮ।
ਹਾਂਜੀ, ਹਾਂਜੀ ਠੀਕ ਜੀ ਹਾਂਜੀ, ਹਾਂਜੀ ਠੀਕ ਜੀ।
ਹਾਂ, ਤੂਸੀ ਅਪਣੇ ਬੱਚੇਆਂ ਨੂੰ ਖੇਡਣ ਦਿਆ ਕਰੋ ਜੀ।